ਹੈਲੋ ਹੈਲੋ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ
ਠੀਕ ਹੈ ਭੈਣੀ ਤੁਸੀਂ ਆਪਣਾ ਸੁਣਾਓ ਬੜੇ ਦਿਨ ਹੋਗੇਏ ਤੁਹਾਡੇ ਨਾਲ ਗੱਲ ਨੀ ਹੋਈ ਮੈਂ ਕਿਹਾ ਚਲੋ ਅੱਜ ਫੋਨ ਹੀ ਕਰੀਏ
ਚੰਗਾ ਕੀਤਾ ਨੇ ਬਹੁਤ ਅੱਛਾ ਕੀਤਾ ਨੇ ਗੱਲ
ਹਮ
ਬਸ ਕੀ ਕਰਨਾ ਘਰ ਦੇ ਕੰਮ ਹੋਰ ਕੀ ਕਰਨਾ ਰੋਟੀ ਪਾਣੀ ਸਵੇਰੇ ਕਰੋ ਦੁਪਹਿਰੇ ਕਰੋ ਹੁਣ ਰਾਤ ਦੀ ਰੋਟੀ ਦਾ ਕਰੋ ਹੁਣ ਰਾਤ ਦੀ ਰੋਟੀ ਦਾ ਹੁਣ ਦਾਲ ਬਣਾਈਏ ਆਟਾ ਮਲ ਕੇ ਰੱਖ ਦਿੱਤਾ ਹੁਣ ਜਿਸ ਵੇ ਰੋਟੀ ਕਹਿਣਗੇ ਉਸ ਵੇਲੇ ਰੋਟੀ ਬਣਾ ਦਾਂਗੇ
ਦੇਖੋ ਭੈਣਜੀ ਸਾਰਾ ਦਿਨ ਘਰ ਦੇ ਕੰਮ ਨੀ ਮੁੱਕਦੇ
ਸਹੀ ਗੱਲ ਸਵੇਰੇ ਤੇ ਬਿਲਕੁਲ ਨਹੀਂ ਮੁੱਕਦਾ ਨਾ ਸਵੇਰੇ ਤੇ ਕੰਮ ਬੜਾ ਅਹ ਸਫਾਈਆਂ ਵੀ ਕਰਨੀਆਂ ਪਿਆ ਪਾਂਡੇ ਦਾ ਵੀ ਹੋਇਆ ਸਵੇਰੇ ਤੇ ਬਿਲਕੁਲ ਹੀ ਨਹੀਂ ਟੈਮ ਮਿਲਦਾ
ਸਵੇਰੇ ਤੋਂ ਬਹੁਤ ਕੰਮ ਹੁੰਦਾ ਹੈ
ਉੱਤੋਂ ਗਰਮੀ ਐਏਡੀ ਹੁੰਦੀ
ਹਮ ਗਰਮੀ ਤੇ ਆਈ ਬਹੁਤ ਨਹੀਂ ਜੂਨ ਦਾ ਮਹੀਨਾ ਚੱਲਦਾ ਜੂਨ ਤੁਹਾਨੂੰ ਪਤਾ ਹੀ ਹੈ ਗਰਮੀ ਬਹੁਤ ਹੁੰਂਦੀ ਹੈ
ਹਮ ਇਹ ਤੇ ਹੈਹੀ ਹੈ
ਕੀ ਬਣਾਇਆ ਜੇ ਫੇਿਰ ਉਹਨੂੰ
ਅਸੀਂ ਮੂੰਗੀ ਧੋਤੀ ਦਾਲ ਬਣਾਈਏ ਨਾਲ ਪਕੌੜੇ ਬਣਾ ਲਾਂਗੇ ਪਿਆਜ਼ਾਂ ਦੇ ਅਤੇ ਆਲੂ ਵਾਲੇ ਨਾਲ ਹਾਂ ਦਾਲ ਨਾਲ ਰੋਟੀ ਦਾ ਸਵਾਦ ਆ ਜਾਂਦਾ ਨਾਲ ਪਕੌੜੇ ਆਉਣ ਮੂੰਗੀ ਧੋਤੀ ਦਾਲ ਹੋਵੇ
ਲਾਈਟ ਬੜਾ ਤੰਗ ਕਰਦੀ ਹੈ
ਸਹੀ ਗੱਲ ਏ ਗਰਮੀ ਉੱਤੋਂ ਏਦ ਗਰਮੀ ਹੋ ਲਾਈਟ ਤੰਗ ਕਰਦੀ ਹੈ ਹਮ ਹਮ
ਹ
ਤੁਸੀਂ ਕੀ ਬਣਾਇਆ ਤੁਸੀਂ ਕੀ ਬਣਾ ਬੈਠੇ ਹੋ
ਅਸੀਂ ਪਤਾ ਹੁਣੇ ਤਾਂ ਕੁਛ ਨੀ ਬਸ ਹਹ ਭੈਣ ਆਈ ਹੋਈ ਕਹਿੰਦੀ ਮੇਰਾ ਸੂਟ ਸੀ ਦੋ ਮੈਂ ਕਿਹਾ ਚਲ ਅੱਜ ਘੱਟ ਦਿੰਦੀ ਹਾ ਇੱਕ ਸਲਵਾਰ ਕੱਟੀ ਹੈ ਤੇ ਇੱਕ ਸ਼ਰਟ ਕੱਟੀ ਹੈ
ਹਮ
ਇੱਕ ਰਹਿ ਗਿਆ ਸੂਟ ਇੱਕ।
ਚਲੋ ਪੈਣ ਨੂੰ ਆਂਦਾ ਤਾਂ ਪੈਣ ਦਾਈਏ ਨਾਲ ਕਹਿੰਦੀ ਏ ਬਈ ਪੈਣ ਮੇਰਾ ਸੀ ਦੇ
ਹਮ ਮੈਂ ਕਿਹਾ ਚਲ ਸਵੇਰੇ ਸੀ ਦਾਂਗੀ ਅੱਜ ਕਲ। ਕੱਲ ਵੀਰਵਾਰ ਨੂੰ ਕੱਟੀ ਦਾ ਨੀ ਹੁੰਦਾ ਨਾ। ਮੈਂ ਕਿਹਾ ਚਲ ਅੱਜ ਏਨੂੰ ਕੱਟ ਦਿੰਨੀ ਆ ਕੱਲ ਹੌਲੀ ਹੌਲੀ ਕੱਲ। ਅਹ ਇੱਕ ਕਮੀਜ਼ ਬਣਾ ਕੇ ਸੀ ਲਾਂਗੇ ਤੇ ਇੱਕ ਸਲਵਾਰ ਸੀ ਲਾਂਗੇ ਤੇ ਸ਼ਾਮੀ ਫੇਰ ਏਕ ਹੋਰ। ਕੱਟ ਲਾਂਗੇ ਉਹ ਅਗਲੇ ਦਿਨ ਸੀ ਲਾਂਗੇ।
ਹਾਂਜੀ ਹਾਂਜੀ ਹਮ ਇਹ ਤੇ ਹੈ।
ਹਾਂਜੀ ਭੈਣਜੀ।
ਹੋਰ ਸੁਣਾਓ?
ਬਸ ਵਧੀਆ।
ਕੁੜੀਆਂ ਆਈਆਂ ਸੀ?
ਹਾਂਜੀ ਕੁੜੀਆਂ ਆਈਆਂ ਸੀ, ਹਫਤਾ ਰਹਿ ਗਈਆਂ। ਰੌਣਕ ਲੱਗੀ ਸੀ ਘਾਰ ਤੇ ਕੁੜੀਆਂ ਫੇਰ ਚਲੀ ਗਈਆਂ, ਕੁੜੀਆਂ ਗਈਆਂ ਫੇਰ ਨੂਹ ਰਾਣੀ ਚਲੀ ਗਈ ਏ। ਉਹ ਘਰ ਇਕ ਖਾਲੀ ਖਾਲੀ ਹੋ ਜਾਨ, ਬੱਚਿਆਂ ਨਾਲ ਰੌਣਕਾਂ ਹੁੰਦੀਆਂ
ਏ ਤੇ ਹੈ ਈ ਰੋਣਕਾ ਹੁਦੀਆਂ ਇਕ ਦਮ ਫਿਰ ਖ਼ਾਲੀ ਹੋ ਜਾਂਦਾ ਸਾਰਾ ਬੱਚੇ ਚਲੋ ਜਾਨ ਅਪਣੇ ਘਰਾਂ ਨੂੰ
ਹਾਂਜੀ ਹਾਂਜ
ਮੇਰੇ ਵਾਲਾ ਵੀ ਕਹਿੰਦਾ ਸੀ ਨਾਨੀ ਘਰ ਚਲੋ ਚਲੋ, ਹੁਣ ਮੈਂ ਵੀ ਪੇਕੇ ਆਈ ਹੋਈ ਆਂ। ਮੈਨੂੰ ਹੋ ਗਿਆ ਕੱਲ ਹੱਫਤਾ ਹੋ ਜਾਨਾ ਮੈਨੂੰ, ਵੀਰਵਾਰ ਆਈ ਸੀ ਮੈਂ। ਪਤਾ ਨੀ ਚੱਲਿਆ ਕਮਰੇ ਚ ਬੈਠ ਕੇ ਬੀਤ ਗਏ ਨੇ ਅੱਠ ਨਾ ਕਿੱਥੇ ਆਏ ਨਾ ਕਿੱਥੇ ਗਏ
ਪਤਾ ਨੀ ਲੱਗਿਆ ਟੈਮ ਦਾ। ਜਾਵੇ ਵੀ ਭੈਣ ਜੀ ਦੇਖੋ ਜਾਵੇ ਤੇ ਜਾਏ ਕਿਥੇ ਕਿੱਥੇ ਬੰਦਾ ਗਰਮੀ, ਦਿਲ ਈ ਨੀ ਕਰਦਾ ਕਿੱਥੇ ਘੁੰਮਣ ਜਾਣ ਦਾ।
ਹਾਂ ਉਹੀ ਨ ਅਗਰ ਕਿਤੇ ਬਾਹਰਿ ਜਾਈਏ ਮੰਸੂਰੀ, ਨੈਨੀਤਾਲ ਕਿਧਰੇ ਜਾਈਏ
ਦੇਖੋ ਭੀੜਾ ਤੇ ਹੇਗੀਆਂ ਭੈਣ ਜੀ, ਪਹਲੇ ਗਰਮੀ ਚ ਨਿਕਲਣਾ ਕੇਹੜਾ ਸੋਖਾ ਘਰੋ ਦੀ। ਗਰਮੀ ਅੱਤ ਦੀ ਪੈਂਦੀ, ਛੋਟੇ ਬੱਚੇ ਨਾਲ ਤੇ ੳਂੰਜ ਈ ਤੁਹਾਨੂੰ ਪਤਾ ਹਂਜੀ ਬੱਚਿਆਂ ਨੂੰ ਲੂ ਜਲਦੀ ਲੱਗਦੀ ਏ। ਛੋਟੇ ਬੱਚੇ ਨਾਲ ਜਾਨਾ, ਫੇਰ ਯਾਂ ਤੇ ਬੱਚੇ ਨੂੰ ਵੇਖ ਲੋ ਜਾਂ ਤੇ ਅਪਣੇ ਘੁੰਮਣ ਦੇ ਸ਼ੌਕ ਵੇਖ ਲੋ।
ਸਹੀ ਗੱਲ, ਬਿਲਕੁਲ ਸਹੀ ਗੱਲ ਕੀਤੀ ਨੇ ਤੁਸੀਂ, ਐ ਤੇ।
ਉਹੀ ਤੇ ਪਹਿਲੇ ਅਪਣਾ ਬੱਚਾ ਵੇਖਣਾ ਸਾਰੀ ਉਮਰ ਪਈ ਏ ਘੁੰਮਦੇ ਫਿਰਦੇ ਰਾਂ ਗੇ।
ਬਿਲਕੁਲ ਸਹੀ ਗੱਲ ਕੀਤੀ
ਨਾਲੇ ਅਸੀਂ ਘੁੰਮਦੇ ਰਹਿੰਨੇ ਹਾਂ ਹਰ ਮਹੀਨੇ ਅਸੀਂ ਸੀਸਗੰਜ ਸਾਹਿਬ ਗੁਰਦੁਆਰੇ ਜਾਂਣੇ ਆਂ।
ਅੱਛਾ।
ਹਾਂਜੀ ਮੱਥਾ ਟੇਕ ਆਈ ਦਾ ਉੱਥੇ, ਬਸ ਉਹੀ ਏ ਸਵੇਰੇ ਜਾਨੇ ਆਂ ਪੰਜ ਸਵਾ ਪੰਜ ਘਰੋਂ ਨਿਕਲਨੇ ਆ ਗੱਡੀ ਤੇ, ਤੇ ਰਾਤੀ ਨੌ, ਸਾਢੇ ਨੌ, ਦਸ ਵਜੇ ਤਕ ਅਸੀਂ ਘਰ ਆ ਜਾਨੇ ਆਂ। ਬੰਗਲਾ ਸਾਹਿਬ ਮੱਥਾ ਟੇਕ ਲਿਆ, ਸੀਸਗੰਜ ਸਾਹਿਬ ਟੇਕ ਲਿਆ, ਰਕਾਬਗੰਜ ਸਾਹਿਬ ਟੇਕ ਲਿਆ, ਜੇ ਦੋ ਤੇ ਈ ਮੱਥਾ ਟੇਕਿਆ ਜਾਂਦਾ, ਤੀਜੇ ਤੇ ਕਦੀ ਕਦੀ ਤਿੰਨ ਗੁਰਦੁਆਰੇ ਨੇ ਜਿਵੇਂ ਕਦੀ ਦੋ ਨਵੰਬਰ ਬੰਗਲਾ ਸਾਹਿਬ ਤੇ ਸੀਸਗੰਜ ਸਾਹਿਬ ਹੋ ਜਾਂਦਾ ਏ ਕਦੇ ਸੀਸਗੰਜ ਸਾਹਿਬ ਤੇ ਰਕਾਬਗੰਜ ਹੋ ਜਾਂਦਾ ਏ।
ਦਿੱਲੀ ਜੇ ਸ਼ਹਿਰ ਚ ਨਾ ਰਸ਼ ਵੀ ਬੜਾ ਹੁੰਦਾ ਟਾਈਮ ਵੀ ਬੜਾ ਲੱਗਦਾ ਏ, ਰਸ਼ ਬੜਾ ਹੁੰਦਾ ਏ, ਹਾਂ ਟ੍ਰੈਫਿਕ ਬੜਾ ਸ਼ਾਮ ਦੇ ਟੈਮ
ਏਹ ਥੋੜਾ ਮਾਰਕੀਟ ਘੁੰਮ ਲਏ, ਸੀਸਗੰਜ ਸਾਹਿਬ ਗੁਰੂਦੁਆਰੇ ਪਿੱਛੇ ਦੀ ਸਾਈਡ ਮਾਰਕੀਟ ਹੈਗੀ ਸਾਰੀ। ਖਾਣ ਪੀਣ ਦੀ ਇੱਕ ਤੋਂ ਇੱਕ ਆਈਟਮ ਮਿਲਦੀ ਏ। ਮੇਰੇ ਤੇ ਮੇਰੇ ਘਰ ਦੇ ਖਾਣ ਵਾਸਤੇ ਜਾਂਦੇ ਨੇ ਉੱਥੇ ਕਿਉਂਕਿ ਖਾਣ ਦੇ ਚਟੂਰੇ ਨੇ ਹੂੰ। ਉਹਦੀ ਲੱਸੀ ਵਧੀਆ ਵੇ ਤੇ ਉਹਦੇ ਭਟੂਰੇ ਵਧਿਆ ਨੇ ਤੇ ਉਹਦੀ ਬਰਫ਼ੀ, ਜਲੇਬੀਆਂ ਵਧਿਆ ਨੇ ਘਿਓ ਵਾਲੀ ਤੇ ਉਹਦੀ ਉਹ ਚੀਜ਼, ਜਿਹਦੀ ਫੇਮਸ ਹੁੰਦੀ ਏ ਉੱਥੇ ਜਾ ਕੇ ਫਿਰ ਖਾ ਲਈ ਦੀ ਏ। ਉਸ ਤੋਂ ਅੱਗੇ ਫਿਰ ਕੱਪੜਿਆਂ ਦੀ ਦੁਕਾਨਾਂ, ਚੱਪਲਾਂ ਦੀ, ਪਰਸ ਦੀ, ਕੋਸ ਮੈਟਿਕ ਦੀ ਬੜਾ ਸਾਰਾ ਬਜਾਰ ਭਰਿਆ ਹੋਆ। ਬ ਚ ਕੁੱਛ ਲੈਣਾ ਲੈ ਲਾਂ ਨੇਣੀ ਤ ਫਿਰ ਘੁੰਮ ਫਿਰ ਕ ਆ ਜਾਈ ਦਾ।
ਹਮ ਹਮ ਹਮ ਐਤੇ ਹੇਈ ਐ। ਫਿਰ ਐਵੇਂ ਆਯਾ ਨਹੀਂ ਜਾਂਦਾ। ਅੱਛਾ, ਐਵੇਂ ਤੇ ਆਇਆ ਨੀ ਜਾਂਦਾ ਕੋਈ ਨਾ ਕੋਈ ਤੇ ਲੈਣੀ ਪੈ ਹੀ ਜਾਂਦੀ ਦਿਲ ਕਰ ਹੀ ਪੈਂਦਾ ਚੱਲ ਲ ਲੈ ਹੀ।
ਹਾਂਜੀ ਹਾਂਜੀ ਨਾਲੇ ਸਾਡਾ ਨਾ ਪਿਛਲੇ ਮਹੀਨਿਆਂ ਮਿਸ ਹੋ ਗਿਆ। ਲੇਬਰ ਲੱਗੀ ਸੀ ਕਾਰ ਲੇਬਰ ਲੱਗੀ ਸੀ ਹੁਣ ਲੇਬਰ ਕਾਰ ਲੱਗੀ। ਉਹਨਾਂ ਨੇ ਵਿੱਚ ਚਾਰ ਚਾਰ ਛੁੱਟੀਆਂ ਪੰਜ ਪੰਜ ਛੁੱਟੀਆਂ ਮਾਰੀਆਂ। ਸਾਨੂੰ ਬੰਦਾ ਦੱਸ ਦੇ ਨਾ ਵੀ ਅਸੀਂ ਇੰਨੇ ਦਿਨ ਛੁੱਟੀਆਂ ਮਾਰਨੀਆਂ ਅਸੀਂ ਵਿੱਚੋਂ ਇੱਕ ਦਿਨ ਕੱਢ ਕੇ ਫਿਰ ਜਾ ਕੇ ਆਪਾਂ ਤੇ ਰਾਤੀ ਆਉਣਾ ਹੁੰਦਾ ਹੈ ਇਹਨਾਂ ਕਰਕੇ ਅਸੀਂ ਗਏ ਕੋਈ ਨੀ ਘਰ ਇਹਨਾ। ਖਲੇਰਾ ਪਯਾ ਹੋਯਾ
ਹਾਂਜੀ ਅੱਛਾ। ਉਹ ਫਿਰ ਮਜਬੂਰੀ ਆ ਗਈ ਨਹੀਂ ਜਾਣੀਪੁਰ ਹੁੰਦਾ ਲੇਬਰ ਲੱ
ਹ ਜਾਵਾਂਗੇ ਅਠਾਈ ਉਨੱਤੀ ਤਰੀਕ ਤੱਕ ਜਾਵਾਂਗੇ ਮੈਂ ਜਾਵਾਂਗੀ ਘ ਫ ਜਾਵਾਂਗੇ ਹਾਲੇ ਵੀ ਪੇਂਟ ਵਾਲੇ ਲੱਗੇ ਹੋਏ ਨੇ ਅੱਜ ਮੇਰੀ ਵੀ ਗੱਲ ਹੋਈ ਹੈ। ਕਹਿੰਦੇ ਹਲੇ ਤ ਪਾਲਿਸ਼ ਕਰਦਾ ਪਿਆ ਦਰਵਾਜ਼ੇ। ਮੈਂ ਕਿਹਾ ਨਹੀਂ ਤੇ ਸਾਨੂੰ ਚੰਗਾ ਵਾਹ ਵਾ ਲਟਕਾ ਤੇ।
ਹਮਮਮ ਪੇਂਟ ਵਾਲੇ ਵੀ ਉਹ ਹਾਂ ਇਹ ਤੇ ਖਲੇਰੇ ਹੀ ਪਏ ਹੁੰਦੇ ਨੇ।
ਜੇ ਲੱਕੜ ਦਾ ਕੰਮ ਚੱਲਦਾ ਪਇਆ ਸੀ ਤੇ ਤੁਸੀਂ ਮੰਨੋ ਗੇ। ਅਸੀਂ ਨਾ ਕਿੱਥੇ ਬਹਿਣ ਜੋਗੇ ਨਾ ਸੋਣ ਜੋਗੇ ਨਾ ਲੇਟਣ ਜੋਗੇ ਉੱਥੋਂ ਅ ਪੇਂਟ ਵਾਲਾ। ਵੀ ਲੱਗਿਆ ਇੱਥੋਂ ਲੱਕੜ ਵਾਲੇ ਅਹ ਕਾਰਪੈਂਟਰ ਵੀ ਲੱਗੇ ਹੋਏ ਨੇ। ਸਾਡੇ ਬੈਠਣ ਦੀ ਜਗ੍ਹਾ ਨਹੀਂ ਸੀ। ਅਸੀਂ ਬਾਹਰ ਗੈਲਰੀ ਚ ਬੈਠੇ ਰਹੇ ਹਾਂ ਗਰਮੀ ਚ। ਲੇਟ ਨੀ ਸਕਦੇ ਉਹ ਨਾ ਕੋਈ ਆਸੇ ਪਾਸੇ। ਕਿਸੇ ਘਰ ਢੰਗ ਦਾ ਜੋ ਕਿਸੇ ਦੇ ਘਰ ਜਾ ਕੇ ਬੰਦਾ ਝੱਟ ਕੜੀ ਆਰਾਮ ਕਰ ਲਏ।
ਹਾਂ ਰੋਜ਼ ਰੋਜ਼ ਵੀ ਕਿਸੇ ਦੇ ਘਰ ਕਿੱਥੇ ਜਾਏ ਬੰਦਾ।
ਹੋਰ ਹੁਣ ਲੇਬਰ ਲੱਗੀ ਹੁਣ ਕਮਰੇ ਚ ਹਾਂ। ਕਮਰੇ ਚ ਜਿਹੜਾ ਵੱਡੇ ਬੰਦੇ ਨੇ। ਉਹਨਾ ਨੂੰ ਵੀ ਜ਼ਰੂਰੀ ਆਰਾਮ ਕਰਨਾ ਅਸੀ ਬੰਦਾ ਕਿਥੇ। ਚਲੋ ਲੰਘ ਗਿਆ ਟੈਮ ਔਖਾ। ਔਖਾ ਟਾਈਮ ਸੀਗਾ ਲੰਘ ਗਿਆ। ਔਖਾ ਹੋ ਜਾਂਦਾ ਬੰਦਾ ਲਾ ਲੈ ਘਰ ਹੁਣ ਸੌਖੀ,, ਤੋਵਾਂਗੇ ਜਦੋਂ। ਨਿਕਲ ਜਾਣਗੇ ਪੇਂਟ ਵਾਲੇ ਬਸ ਉਹੀ ਪੋਲਿਸ਼ ਕਰਨ ਦੇ। ਟੈਮ ਲਾਉਦੇ ਨੇ ਇੱਕ ਦਰਵਾਜੇ ਦੀ ਇੱਕ ਦਿਹਾੜੀ ਲਾ ਦਿੰਦੇ ਨੇ। ਇ ਨਹੀਂ ਪਹਿਲੇ ਤਾਂ ਸਾ ਹਾਂਜੀ ਪਹਿਲੇ ਤਾਂ ਪਤਾ ਕੀ ਕਰਦੇ ਨੇ। ਪਹਿਲੇ ਤੇ ਸਾਰਾ ਖੂਰਚ ਕੇ ਨਾ ਦਰਵਾਜਾ ਤੇ ਫੇਰ ਉਹਨੂੰ ਅਲੱਗ। ਪੇਂਟ ਕਰਨਗੇ ਪੇਂਟ ਕਰਕੇ ਫਿਰ ਉਹਦੇ ਤੇ ਪੋਲਿਸ਼ ਕਰਨਗੇ ਫਿਰ ਉਹਦੇ ਡਿਜ਼ਾਇਨ ਬਣਾਏ ਗੇ, ਕਹਿੰਦੀ ਪੀ ਇਹ ਦੋ ਦਿਹਾੜੀਆਂ ਮੇਨ ਗੇਟ ਵਾਲੇ ਦਰਵਾਜੇ ਤਾਂ ਲਾ ਤ ਇਹਨਾਂ ਨੇ, ਬਾਕੀ ਘਰ ਦੇ ਕਿੰਨੇ ਦਰਵਾਜੇ ਨੇ ਅੱਠ- ਨੌ ਦਰਵਾਜ਼ੇ ਨੇ
ਇਹ ਪੇਟ ਅ ਰੋ ਕਰਦਿਆਂ ਟਾਈਮ ਲੱਗਦਾ। ਤੇ ਰੋਗਣ ਤੇ ਚਲੋ ਇੱਕ ਕੁੂਚਾ ਮਾਰ
ਨਹੀਂ ਫੇਰ, ਵੀ ਉਹਨਾਂ ਨੂੰ ਇਹਨੇ ਪੇਂਟ ਜਿਹੜੇ ਕੀਤੇ ਨਾ ਦਰਵਾਜ਼ੇ ਪੇਂਟ ਕਰਨੇ ਸੌਖੇ ਪੋਲਿਸ਼ ਕਰਨੀ ਬੜੀ ਔਖੀ ਐ।
ਪੋਲੀਸ਼
ਪੋਲਿਸ ਕਰਦਿਆਂ ਬਹੁਤ ਟਾਈਮ ਲੱਗਦਾ। ਫੇਰ ਮੈਂ ਕਿਹਾ ਚੱਲ ਤੂੰ ਪੋਲਿਸ ਬਣਾਈ ਹੋਈ ਐ। ਫ ਸਾਡੇ ਘਰ ਨਾ ਚਾਰ ਪੰਜ ਸਟੂਲ ਹੈਗੇ ਨੇ ਛੋਟੇ, ਉਹ ਵੀ ਕਰਾ ਲਏ ਦੋ ਟੇਬਲ ਸੀਗੇ ਵੱਡੇ ਉਹ ਵੀ ਕਰਾ ਲਏ, ਤੇ ਹੋਰ ਸੈ- ਸੈਟੀਆਂ ਸੀਗੀ ਬੈਡ ਦੇ ਆਸੇ ਪਾਸੇ ਦੀ ਉਹ ਵੀ ਕਰਾ ਲਈਆਂ। ਉਹਦੇ'ਚ ਜਿਹੜੇ, ਕੱਪੜੇ ਰੱਖਣ ਵਾਲੀ ਸੈਟੀ ਆਉਂਦੀ ਉਹ ਵੀ ਕਰਾ ਲਈ ਪੋਲਿਸ਼ ਡਰੈਸਿੰਗ ਟੇਬਲ ਵੀ ਕਰਾ ਲਿਆ। ਮੈਂ ਕਿਹਾ ਹੁਣ ਪੋਲੀਸ਼ ਹੈ ਗੀ ਸਾਰਾ ਏ ਇੱਕੋ ਜਿਹਾ ਮੈਚਿੰਗ ਕਰਦੇ ਬਰਾਊਨ ਕਲਰ
ਹਾਂ। ਸਹੀ ਗੱਲ ਐ। ਹੁਣ ਇਹ ਤੇ ਹੈ ਹੀ ਹੈ। ਲੱਗਿਆ ਚਲ ਵੀ ਕੰਮ ਆਇਆ ਈ ਐ। ਸਭ ਸਮਾਨ ਹੋਰ ਕੀ, ਹਾਂ ਸਹੀ ਗੱਲ ਐ।
ਕਨੈ ਲਾ ਦੇ ਤੂੰ
ਹੂੰ।
ਉਹ ਨਾ ਹੀ ਮੰਗਵਾ-ਓਨਾ ਹੀ ਮੰਗਵਾਉਂਦਾ ਜਿੰਨਾ ਕੋ ਉਹ ਚਾਹੀਦਾ ਹੁੰਦਾ ਐ। ਜੇ ਘੱਟ ਪੈ ਜੇ ਫੇਰ ਲਿਆਓ, ਇਹ ਤ- ਇਹ ਤੇ ਕਹਿ ਦਿੰਦੇ ਨੇ, ਚਾਰ -ਚਾਰ ਲੀਟਰ ਇਕੱਠਾ ਹੀ ਲਿਆਓ। ਐ ਤਾ ਦੋ ਲੀਟਰ ਹੀ ਲਿਆ ਕੇ ਦਿੰਦੇ ਨੇ, ਨਾ ਹਾਂ ਫਾਲਤੂ ਮੰਗਵਾਉਂਦੇ। ਇਹ ਤੇ ਦੋ -ਦੋ ਲੀਟਰ ਲਿਆ ਕੇ ਦਿੰਦੇ ਰਹੇ ਨੇ। ਇਹ ਦੋ ਹੈਗੇ ਹੀ ਖਤਮ ਹੋਏ ਹੋਰ ਲਿਆ ਦਾਂਗਾ? ਬਾਜ਼ਾਰ ਵਿੱਚ ਤੇ ਰਹਿੰਦੇ ਹਾਂ ਅਸੀਂ ਮੇਨ ਰੋਡ ਘਰੋਂ ਬਾਹਰ ਨਿਕਲੋ ਤੇ ਸਾਰੀਆਂ ਦੁਕਾਨਾਂ ਨੇ
ਅੱਛਾ।
ਜਾਂ ਬਾਹਰ ਨਿਕਲੋ ਬਿੱਟੂ ਸੈਂਟਰ ਹੈ। ਜਿਵੇਂ ਉਹਦਾ ਘਰ ਐ। ਬਾਹਰ ਵਕੀਲ ਹੁਣਾ ਦਾ ਘਰ ਐ, ਤੇ ਬਾਹਰ ਸਾਰਾ ਬਜ਼ਾਰ ਡਾਕਟਰ, ਮੈਡੀਕਲ ਹਾਂਜੀ ਹਾਂਜੀ। ਸਾਰਾ ਇੰਜ ਹੀ ਐ। ਹਾਂਜੀ ਹਾਂ। ਸਾਡਾ ਮਾਰਕੀਟ ਵਿੱਚ ਜਿਵੇਂ, ਕਿ ਉਹਦਾ ਕਰੈਟ ਦੇ ਵਿਚੱ ਚਾਚੇ ਦਾ ਘਰ ਹੈ। ਜਿਵੇ ਐਵੇਂ ਮੇਨ ਰੋਡ ਤੇ ਐ ਹਾਂਜੀ। ਸਾਰਾ ਬਾਜ਼ਾਰ ਘਰੋਂ ਬਾਹਰ ਨੇ ਨਾਲ ਦੁਕਾਨਾਂ ਨੇ ਨਾਲ -ਨਾਲ ਹੀ ਇਕ ਕਦਮ ਤੇ ਨਾਲ -ਨਾਲ ਦੁਕਾਨਾਂ ਨੇ ਜਿਵੇਂ ਕੈਟ ਦਾ ਚਾਚਾ ਬਾਹਰ ਨਿਕਲਦਾ, ਨਾਲੇ ਦੁਕਾਨਾਂ ਨੇ
ਹਾਂਜੀ ਹਾਂਜੀ। ਇਹ ਠੀਕ ਰਹਿੰਦਾ, ਘਰ ਦੇ ਕੋਲ ਈ ਚਲੋ ਠੀਕ ਹੈ, ਠੀਕ ਹੈ,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 ਸਤਿ ਸ਼੍ਰੀ ਅਕਾਲ
ਉਹ ਨੂੰ ਕਿਹ ਦੇ